ਸਸਸ਼੍ਰੀ ਕਾਲ।
ਸ਼ਸਸ਼੍ਰੀ ਕਾਲ, ਕੀ ਹਾਲ-ਚਾਲ?
ਬਸ, ਵਦੀਐ। ਤੁਸੀ ਸੁਨਾਓ। ਕੀ ਕਰਦੇ ਪੇਓ?
ਬਸ, ਅਸੀ ਵੀ ਵਦੀਆ। ਬਸ, ਕੁੱਛ ਨੀਂ ਡਿਨਰ ਦੀ ਤਿਆਰੀ ਕਰਨ ਲੱਗੇ ਸੀ।
ਅੱਛਾ, ਕੀ ਬਨਾਨ ਲੱਗੇ ਓ?
ਬਸ, ਹਜੇ ਤੇ ਕੱਲ ਦਾ ਈ ਚੱਲਦਾ ਪਿਐ।
ਹਾਂਜੀ।
ਬੱਸ ਓ ਬੱਚੇ ਕੀ ਕੈਂਦੇ ਐ, ਫਾਸਟ-ਫੂਡ ਵਗੈਰਾ ਮੰਗਾ ਕੇ ਦਿੱਤਾ ਬੱਚਯਾ ਨੂੰ, ਕੈਂਦੇ ਮੰਮਾ ਅੱਜ ਸੰਡੇ ਹੈਗੈ, ਤੇ ਕੁੱਛ ਮੰਗਾ ਲੋ।
ਫਾਸਟ-ਫੂਡ ਵੈਸੇ ਜਿੰਨਾ ਮਰਜ਼ੀ ਬੋਲੀਏ ਕਿ ਨਈਂ ਖਾਨਾ ਲੇਕਿਨ ਦਿਲ ਹੋ ਈ ਜਾਂਦੈ ਖਾਨ ਦਾ।
ਹਾਂਜੀ, ਐ ਤੇ ਹੈਈ ਏ ਹੁਨ ਜੀਭ ਦਾ ਸਵਾਦ ਹੈਗਾ ਏ।
ਲੇਕਿਨ ਮਨ ਕਰਦੈ ਈ, ਕਰਦੈ ਜੇ ਸਾਮਨੇ ਆਜੇ ਨਾ, ਫੇਰ ਮਨ ਕਰਦੈ ਛੱਡ ਯਾਰ ਖਾ ਈ ਲੈਂਦੇ ਆ।
ਹਾਂਜੀ, ਐ ਤੇ ਹੈਈ ਏ। ਤੇ ਬਸ ਓਈਓ ਕੈਂਦੇ ਪਏ ਸੀ, ਚਲੋ ਮੰਮਾ ਕੁੱਛ ਮੰਗਾ ਲੋ ਤੋ ਓਈਓ ਨੂਡਲਸ ਵਗੈਰਾ, ਉਨਾਂ ਨੂੰ ਫੇਰ ਆਪਨਾ ਵੀ ਮਨ ਕੀਤਾ। ਫੇਰ ਮੈਂ ਕੇਆ, ਚਲੋ ਤੁਸੀ ਮੈਨੂੰ ਫੇਰ ਓ ਫਰਾਈਡ ਰਾਈਸ ਮਨਚੂਰੀਅਨ ਮੰਗਾ ਦੋ।
ਹਾਂਜੀ, ਓਂਵੀ ਸਵਾਦ ਹੁੰਦੇ ਐ।
ਹਾਂਜੀ, ਹਾਂਜੀ।
ਹੂੰ, ਮੇਰੀ ਮੰਮਾ ਤੇ ਓ ਘਰ ਈ ਬਨਾ ਲੈਂਦੇ ਐ। ਅਸੀ ਬੜੀ ਵਾਰ ਬਨਾਂਦੇ ਆਂ ਘਰ ਅ ਹਾਂਜੀ, ਮਨਚੂਰੀਅਨ ਫਰਾਈਡ ਰਾਈਸ, ਬੜੇ ਟੇਸਟੀ ਬਨਦੇ ਐ। ਮਤਲਬ ਫਰਾਈਡ ਰਾਈਸ ਤੇ ਸੇਮ ਈ ਐ, ਬਸ ਤੁਸੀ ਸਾਰੇ ਵੈਜੀਟੇਬਲ ਕੱਟ ਲਿੱਤੇ। ਗਾਜਰ ਹੋਗੀ, ਥੋੜੀ ਸ਼ਿਮਲਾ ਮਰਚ ਹੋਗੀ। ਓਹਨੂੰ ਥੋੜਾ ਛੋਟਾ-ਛੋਟਾ ਕੱਟ ਲਿੱਤਾ।
ਬਨਾਂਦੇ ਓ ਤੇ ਫਰਾਈਡ ਰਾਈਸ ਦੇ ਵਿੱਚ ਰਾਈਸ ਪਹਿਲੇ ਈ ਕੁੱਕ ਕੀਤੇ ਹੁੰਦੇ ਹੋਨੇ?
ਨੀ ਤੋਨੂੰ ਪਤਾ ਹੈਗੈ ਜਿਸ ਅਸੀ ਨਮਕੀਨੇ ਚਾਵਲ ਬਨਾਂਦੇ ਆਂ।
ਹਾਂਜੀ, ਹਾਂਜੀ।
ਹਨਾ, ਅਸੀ ਪਹਿਲੇ ਕੀ ਕੈਂਦੇ ਤੇਲ ਵਗੈਰਾ ਪਾ ਕੇ, ਮਟਰ ਵਗੈਰਾ ਫਰਾਈ ਕਰ ਲੈਂਦੇ ਆਂ ਸਾਰਾ ਕੁੱਛ, ਉਸ ਤੋ ਬਾਦ ਅਸੀ। ਫੇਰ ਪਾਨੀ ਪਾ ਕੇ, ਤੇ ਚਾਵਲ ਪਾ ਦਿੰਦੇ, ਤੇ ਓਹ ਪੱਕ ਜਾਂਦੇ ਐ, ਉਸ ਤੋ ਬਾਦ ਕੜਛੀ ਮਾਰ ਕੇ ਮਿਕਸ। ਫੇਰ ਦਿੰਦੇ ਆਂ।
ਅੱਛਾ ਅੱਛਾ।
ਇਹ ਇਹਦਾ ਵੀ।
ਤੇ ਇਹ ਮਨਚੂਰੀਅਨ ਉਹ ਬਾਕੀ ਸੋਸਿਸ ਵਗੈਰਾ ਵੀ ਪੈਂਦੀਆਂ ਹੋਣੀਆਂ ਇਹਦੇ ਵਿੱਚ।
ਹਾਂਜੀ, ਹਾਂਜੀ ਜੀ ਸਬ ਦੇ ਫਰਾਈਡ ਰਾਈਸ ਕਰਲੇ ਸੀ। ਉਹ।
ਬਣਾਏ ਹੈਗੇ ਮੈਂ ਮਤਲਬ ਵੈਸੇ ਜਿੱਦਾਂ ਮੈਨੂੰ ਬਚ ਜਾਂਦੇ ਨਾ ਕਹਿੰਦੇ ਅਸੀਂ ਸਵੇਰੇ ਜਾਂਦੇ ਹਾਂ। ਛੋਲੇ ਚੋਲ ਜਾਂ ਰਾਜਮਾਂ ਚੋਲ ਬਣਾਏ ਆ ਸਾਡੇ ਥੋੜੇ ਚਾਵਲ ਬਚ ਗਏ ਹੈਗੇ ਹੈ।
ਹਾਂਜੀ।
ਤੇ ਅਸੀਂ ਉਹਦੇ ਵਿੱਚ ਹੀ ਸੋਸਿਸ ਵਗੈਰਾ ਡਾਲ ਕੇ ਛੋਟੀਆਂ ਛੋਟੀਆਂ ਜਿਹਾ ਉਹ ਵੈਜੀਟੇਬਲ ਕੱਟ ਵਗੈਰਾ ਕਰਕੇ। ਕੇ ਓਦਾਂ ਬਣਾਏ ਹੈਗੇ ਵੈਸੇ ਤੇ ਉਹ ਫੇਰ ਉਹ ਨਮਕੀਨ ਚਾਵਲ ਹੋ ਗਏ।
ਤੇ ਉਹ ਵੀ ਲੇਕਿਨ ਨਮਕੀਨੇ ਚਾਵਲ ਅਲੱਗ ਹੈ। ਇਹ ਫਰਾਈ ਕਰਕੇ ਥੋੜਾ ਟੇਸਟ ਅਲੱਗ ਆਉਂਦਾ ਹੈ। ਇਹ ਵਧੀਆ ਬਣਦੇ ਆ ਕਾਫੀ ਹਾਂ ਉਹ ਥੋੜ੍ਹਾ। ਹਾਂਜੀ ਵਿਨੇਗਰ ਵਗੈਰਾ ਥੋੜਾ ਸੋਇਆ, ਰੈਡ ਚਿੱਲੀ। ਸਬ ਪਾ ਕੇ ਨਾ ਫੇਰ ਟੋਮਾਟੋ ਕੈਚਅਪ ਕਾਫੀ ਵਧੀਆ ਬਣਦਾ ਹੈ। ਮਨਚੂਰੀਅਨ ਨੂੰ ਵੀ ਅਸੀਂ ਉਹ ਕਰਦੇ ਸੀ ਪਕੌੜੇ ਨੀ ਅਸੀਂ ਫਰਾਈ ਕਰਦੇ। ਮਤਲਬ ਇਹਦੇ ਵਿੱਚ ਬੰਦ ਗੋਭੀ ਹੋ ਗਈ।
ਅੱਛਾ ਅੱਛਾ ਬੰਦ ਗੋਭੀ।
ਲੈਣੀ ਆ ਉਹਨੂੰ।
ਅੱਛਾ ਬਿਲਕੁਲ ਚੌਪ। ਕਰਨੀਆਂ ਬਿਲਕੁਲ ਛੋਟੀਆਂ ਛੋਟੀਆਂ ਤੇ ਫੇਰ ਇਨੀ ਬਰੀਕ। ਕਿੱਦਾਂ ਕਰਦੇ ਹੋ ਤੁਸੀਂ ਚਾਕੂ ਨਾਲ ਹੀ।
ਹਾਂ ਹਾਂ ਬਿਲਕੁਲ ਪਹਿਲੇ ਉਹਨੂੰ ਛੂਰ ਲੋ ਬਾਕੀ ਥੋੜੇ ਚਾਕੂ ਨਾਲ ਕਰਲੋ। ਵੀ ਅਸੀਂ ਮਿਕਸੀ 'ਚ ਵੀ ਵਿੱਚ ਗ੍ਰੈਂਡ ਕਰ ਲੈਂਦੇ ਹਾਂ ਇਹ।
ਅੱਛਾ ਅੱਛਾ ਜੀ।
ਫੇਰ ਕਿਉਂਕਿ ਇਹ ਆਉਂਦਾ ਨਹੀਂ ਨਾ ਐਵੇਂ ਮਿਕਸੀ 'ਚ ਪੂਰਾ ਗ੍ਰੈਂਡ।
ਹਾਂਜੀ ਮੈਂ ਉਹੀ ਉਹ। ਉਹੀ ਨਾ ਬਹੁਤ ਜ਼ਿਆਦਾ ਉਹ ਚੋਪ ਕੀਤੀਆਂ ਹੁੰਦੀਆਂ ਬਿਲਕੁਲ ਬਰੀਕ ਹੀ ਹੁੰਦੀ ਹੈਗੀ ਹੈ ਦਿਖਦਾ ਹੀ ਨੀ ਹੈਗਾ ਕੀ ਹੈ ਵੀ। ਯਕੀਨ ਨਹੀਂ ਹੈਗਾ ਇਹਨਾਂ ਦੇ।
ਹਾਂਜੀ ਹਾਂਜੀ ਫੇਰ ਅਸੀਂ ਇਸ ਤਰ੍ਹਾਂ ਹੀ ਕਰ ਲੈਂਦੇ ਹਾਂ। ਉਸ ਤੋਂ ਬਾਅਦ ਉਹੀ ਕਿ ਕਹਿੰਦੇ ਆ ਉਹ। ਉਹ ਲਗਾ ਲਿੱਤਾ ਨਾ ਥੋੜਾ ਮਤਲਬ ਬੇਸਨ ਵਗੈਰਾ ਹਲਕਾ ਜਿਹਾ। ਮੈਦਾ ਵਗੈਰਾ।
ਅੱਛਾ ਅੱਛਾ ਅੱਛਾ ਮਤਲਬ ਉਰੇ ਉਹਦੇ ਬੈਟਰ ਦੇ ਵਿੱਚ ਹੀ ਜਿਹੜਾ ਸੀ ਉਹ ਚੀਜ਼। ਚੌਪ ਕੀਤੀ ਹੈਗੀ ਆ।
ਇਹ ਸਭ ਚੀਜ਼ਾਂ ਪਾ ਕੇ ਫੇਰ ਇਹਦੇ ਗੋਲ। ਬਿਲਕੁਲ ਰੋਲ ਬਣਾ ਲਿੱਤੇ ਸ਼ੇਪ ਦੇ ਦਿੱਤੀ ਇਹਨੂੰ।
ਅੱਛਾ ਅੱਛਾ।
ਪਰ ਇਹਨੂੰ ਫਰਾਈ ਕਰ ਦਿੰਦੇ ਆ।
ਅੱਛਾ ਅੱਛਾ ਠੀਕ ਹੈ ਫਿਰ ਆਪ ਜੀ ਦੇ। ਮੋਮ ਵਧੀਆ ਹੈਗੇ ਘਰ ਹੀ ਫਾਸਟ ਫੂਡ ਬਣਾ ਲੈਂਦੇ ਹੋਰ ਕੀ ਬਣਾ ਲੈਂਦੇ ਹੈਗੇ ਆ ਜੀ।
ਹੋਰ ਵੀ ਮਤਲਬ ਨੂਡਲਸ ਵਗੈਰਾ ਅਸੀਂ ਘਰ ਹੀ ਬਣਾ ਲੈਂਦੇ ਹਾਂ। ਡੋਸਾ ਹੋ ਗਿਆ, ਨਿਊਡਲਸ ਹੋ ਗਏ।
ਤੇ ਡੋਸੇ ਵਾਸਤੇ ਵੀ ਬੈਟਰ ਰਾਤ ਨੂੰ ਤੁਸੀਂ ਕਰਕੇ ਰੱਖਦੇ ਹੋ ਜੀ।
ਉਹ ਦਾ ਵੀ ਰਾਤੀ ਕਰਕੇ ਰੱਖਣਾ ਪੈਂਦਾ ਹੈ।
ਅੱਛਾ ਉਹ ਕਿਸ ਚੀਜ਼ ਦੇ ਬਣਾਉਂਦੇ ਹੋ ਤੁਸੀਂ ਡੋਸੇ। ਅੱਛਾ ਚਾਵਲ ਦਾ ਵਿੱਚ ਹੋਰ ਵੀ ਕੁਛ ਦਾਲ ਵਗੈਰਾ ਅੱਛਾ ਦਾਲ ਵਗੈਰਾ। ਅੱਛਾ ਅੱਛਾ। ਬਣ ਜਾਂਦੇ ਆ ਠੀਕ ਟੁੱਟਦੇ ਟੁੱਟਦੇ ਤੇ ਨਹੀਂ ਹੈਗੇ।
ਟੁੱਟ ਜਦੋਂ ਨਵੇਂ ਨਵੇਂ ਬਣਾਏ ਸੀ ਉਦੋਂ ਟੁੱਟ ਗਏ ਸੀ।
ਅੱਛਾ ਅੱਛਾ ਮੈਂ ਉਹੀ ਕਿਹਾ ਨਾ ਉਹ ਤਾਂ ਥੋੜੇ ਐਸੇ ਹੁੰਦੇ ਨਾ ਕਿ ਚਿਪ ਚਿਪਿ। ਚਿਪਕ ਜਾਂਦੇ ਹੈਗੇ ਉਹ।
ਹਾਂਜੀ ਨਹੀਂ ਲੇਕਿਨ ਹੁਣ ਨੋਨ ਸਟਿਕ ਪੈਣ ਦਾ ਤੁਸੀਂ ਲੈਣਾ ਨਾ
ਸਕ ਪੈਨ
ਉਹਦੇ ਤੇ ਉਹਦਾ ਬੇਸ ਬੇਸ ਬਣਾ ਕੇ ਫਿਰ ਤੁਸੀਂ ਮੱਤਲਬ ਆਪਣੇ ਹਿਸਾਬ ਨਾਲ ਦੇਖ ਲਓ ਕੀ ਤੁਸੀਂ ਮਸਾਲੇ ਵਾਲੇ ਖਾਣੇ ਹੈ ਜਾਂ ਪਨੀਰ ਵਾਲੇ ਖਾਣੇ ਹੈ
ਫਿਰ ਉਹ ਤੁਸੀਂ ਆਪਣੇ ਉਸ ਹਿਸਾਬ ਨਾਲ ਮਸਾਲਾ ਤਿਆਰ ਕਰਲੋ ਉਹਨੂੰ ਭਰਨ ਵਾਸਤੇ ਵਿੱਚ ਅੱਛਾ ਅੱਛਾ
ਖੰਡ ਵੀ ਨੀ ਉਹ ਛੋਟੀ
ਹਾਂਜੀ ਹਾਂਜੀ ਕਈ ਬੱਚੇ ਏਦਾਂ ਪਲੇਨ ਹੀ ਮੰਗਦੇ ਹੈਗੇ ਜਿੱਦਾਂ ਸਾਦਾ ਹੀ ਦੇ ਦੋ ਸਾਨੂੰ ਹਾਂਜੀ ਹਾਂਜੀ ਅਸੀਂ ਵੀ ਕੱਲ ਮੇਰੇ ਹਸਬੈਂਡ ਕਹਿ ਰਹੇ ਹੈਗੇ ਸੀ ਕਿ ਮੈਨੂੰ ਨਾ ਉਹ ਦਾਲ ਦੇ ਚੀਲੇ ਬਣਾ ਕੇ ਖਵਾ
ਅੱਛਾ
ਹਾਂਜੀ ਤੇ ਫਿਰ ਅਸੀਂ ਉ ਉਹ ਫਿਰ ਕਹਿ ਰਹੇ ਸੀ ਅਸੀਂ ਫਿਰ ਦੇਖਿਆ ਬਈ ਕਿੱਦਾਂ ਬਣਾਉਣੇ ਹੈਗੇ ਹੈ ਵੈਸੇ ਕਈ ਤੇ ਏਦਾਂ ਹੀ ਮਤਲੱਬ ਨਾਲੇ ਹੀ ਬਣਾ ਲੈਂਦੇ ਜਿੱਦਾਂ ਦਾਲ ਭਿਓ ਕੇ ਥੋੜਾ ਚੱ ਜੋ ਵੀ ਪਾਨ ਸਮਾਨ ਪਾਉਣਾ ਹੁੰਦਾ ਹੈ ਤੇ ਅਸੀ ਦੇਖੀ ਸੀ ਕਿ ਰਾਤ ਨੂੰ ਦਾਲ ਨੂੰ ਤੁਸੀਂ ਭਿਉਂ ਕੇ ਰੱਖ ਦਿੳ ਥੋੜ੍ਹੀ ਦੇਰ ਪਾਣੀ ਦੇ ਵਿੱਚ
ਅੱਛਾ
ਹਾਂਜੀ ਫਿਰ ਉਹਨੂੰ ਕੀ ਕਹਿੰਦੇ ਆ ਸਵੇਰ ਤਕਨ ਆਪੇ ਅੱਛੀ ਤਰ੍ਹਾਂ ਫੁੱਲ ਫੁੱਲ ਜਾਂਦੀ ਹੋਣੀ ਹੈ
ਹਮ
ਫਿਰ ਉਹਨੂੰ ਚੰਗੀ ਤਰ੍ਹਾਂ ਧੋ ਧਾ ਕੇ ਤੁਸੀਂ ਆਪਣਾ ਮਿਕਸਰ ਜ ਲੈਲੋ ਤੇ ਤੁਸੀਂ ਉਹਦੇ ਚ ਪਾਦੋ ਧੋ ਕੇ ਉਹਨੂੰ ਕੱਢ ਕੇ
ਅੱਛਾ
ਹਾਂਜੀ ਹਾਂਜੀ ਫਿਰ ਉਹਦੇ ਵਿੱਚ ਕਹਿ ਰਹੇ ਸੀਗੇ ਉਹ ਮਿਰਚਾਂ ਪਾ ਲੋ ਹਰੀਆਂ ਲਸਣ ਪਾਲੋ ਥੋੜਾ ਤੁਸੀਂ ਅਦੱਰਕ ਪਾ ਲਓ ਜਿੰਨਾ ਤੁਸੀਂ ਚਾਹੁੰਦੇ ਹੋ ਟੇਸਟ ਵਗੈਰਾ
ਅੱਛਾ
ਤੇ ਮਾੜਾ ਜਿਹਾ ਚੱ ਨੂਨ ਵਗੈਰਾ ਪਾ ਕੇ ਤੇ ਉਹਨੂੰ ਮਿਕਸ ਕਰਲੋ ਤੁਸੀਂ
ਹਮ
ਬਾਅਦ ਚੋਂ ਮੈਟਰ ਨੂੰ ਕੱਢ ਕੇ ਉਹਦੇ ਚੋਂ ਤੁਸੀਂ ਆਪਣੇ ਜੋ ਤੁਹਾਨੂੰ ਪਸੰਦ ਹੈਗੇ ਮਸਾਲੇ ਮਸੂਲੇ ਪਾਲੋ ਉਹਦੇ ਵਿੱਚ
ਹਾਂਜੀ
ਹਾਂਜੀ ਫਿਰ ਉਹ ਕਰਕੇ ਬਣਾਏ ਸੀ ਤਾਂ ਥੋੜੇ ਅੱਛੇ ਟੇਸਟੀ ਬੰਨਿਆ ਹੈਗੇ ਸੀ ਥੋੜ੍ਹਾ ਅਸੀਂ ਫੇਰ ਉਹ ਪਨੀਰ ਦੀ ਔਰ ਪਿਆਜ ਦੀ ਸਟਫਿੰਗ ਕਰ ਲਈ ਸੀ ਥੋੜ੍ਹੀ ਵੀ
ਅੱਛਾ -ਅੱਛਾ ਤੇ ਮੱਤਲਬ ਰਿਫਾਈਂਡ 'ਚ ਬਣਾਉਦੇ ਹੋ ਜਾਂ ਅਹ ਸਰੋਂ ਦੇ ਤੇਲ ਤੋਂ
ਤੇ ਮੱਤਲਬ ਇਰ 'ਚੋ ਤੇ ਦੇਖੋ ਤੇਲ ਤੇ ਬਹੁਤ ਹੀ ਘੱਟ ਘੁੱਟ ਲਾਂਣੈ ਹੈਗੇ ਹਾਂ ਅਸੀਂ
ਅੱਛਾ
ਹਾਂਜੀ ਤੇ ਉਹ ਆਪਣੀ ਮਰਜ਼ੀ ਹੈਗੀ ਹੈ ਵੈਸੇ ਤਾਂ ਅਸੀਂ ਘਿਓ 'ਚੋ ਬਣਾਏ ਹੈਗੇ ਸੀ। ਹਾਂਜੀ ਵੈਸੇ ਕਈ ਲੋਕ ਕਹਿੰਦੇ ਕਿ ਤੇਲ ਚੱ ਬਣਾਓ ਤੇਲ ਚੱ ਅੱਛੇ ਬਣਦੇ ਆ ਥੋੜੇ ਕਰੰਚੀ ਟਾਈਪ ਬਣਦੇ ਹੈਗੇ ਸਾਨੂੰ ਹਾਂਜੀ ਹਾਂਜੀ ਤੇ ਬੱਸ ਉਹ ਵੀ ਉਹ ਘਿਓ ਵੀ ਅਸੀਂ ਕਿਹੜਾ ਬੱਸ ਛੂਣਾ ਹੀ ਹੁੰਂਦਾ ਹੈਗਾ ਤਵੇ ਨੂੰ ਕਿ ਬੱਸ ਚਿਪਕੇ ਨਾ ਸਾਡਾ ਡੋਸਾ
ਹਾਂਜੀ
ਹਾਂਜੀ ਇਹ ਹੈਗਾ ਏ ਬਸ ਕੀ ਦਾਲ ਥੋੜ੍ਹੀ ਵੈਸੀ ਹੁੰਦੀ ਨਾ ਫਿਰ ਰੁੱਖੇ- ਰੁੱਖੇ ਬਣਦੇ ਹੈਗੇ ਇਹਨਾਂ ਦੇ
ਨਾਲੇ ਨੋਨ ਸਟਿਕ ਜਿਹੜਾ ਪੈਨ ਹੁੰਦਾ ਤੇ ਲੋਕ ਘੱਟ ਹੀ ਲਗਾਂਦੇ ਆ।
ਹਾਂਜੀ- ਹਾਂਜੀ ਉਹੀ ਨਾ ਤੁਸੀਂ ਨੋਰਮਲ ਤਵੇ ਤੇ ਬਣਾਓ ਤੇ ਫਿਰ ਤੇ ਤੁਸੀਂ ਪੋਨੀਆਂ ਹੀ ਮਾਰਦੇ ਰਹਿ ਜਾਓ। ਤੇ ਉਹ ਚੁਬਣ ਈ ਜਾਨਣ
ਲੇਕਿਨ ਤਾਂ ਵੀ ਤਾਂ ਵੀ ਚਿਪਕਦਾ ਉਹਦੇ 'ਚ ਤੇ ਜਿੰਨਾ ਮਰਜ਼ੀ ਤੁਸੀਂ ਘਿਓ ਪਾ ਲਓ।
ਹਾਂਜੀ ਇਹ ਤੇ ਹੈ ਨੋਨਸਟਿਕ ਤੇ ਇਹ ਤੇ ਹੈ ਕਿ ਚੀਜ਼ਾਂ ਅੱਛੀਆਂ ਬਣ ਜਾਂਦੀਆਂ ਹੈਗੀਆਂ- ਹੈਗੀਆਂ। ਇੱਥੇ ਹੈ ਹੀ ਆ ਹੋਰ ਆਪ ਜੀ ਕੀ ਕਰਦੇ ਹੈਗੇ ਉਹ
ਮੈਂ ਵੀ ਹਜੇ ਸਟੱਡੀ ਕਰਦੀ ਪਈ ਆਂ।
ਅੱਛਾ -ਅੱਛਾ ਚਲੋ ਵਧੀਆ ਹੈ। ਕਿ ਹੋਰ ਬੁਟੀਕ ਵਗੈਰਾ ਉਹ ਕੀ ਕਹਿੰਦੇ ਆ ਬਿਊਟੀਸ਼ ਵਗੈਰਾ ਦਾ ਕੁਛ ਜਾਣਦੇ ਹੋ ਤੁਸੀਂ ਜਿੱਦਾਂ
ਹਾਂਜੀ ਮੈਂ ਥੋੜ੍ਹਾ ਸਿੱਖਿਆ ਸੀ ਨਾ ਪਾਰਲਰ ਦਾ ਵੀ ਕੰਮ ਨਾਲ- ਨਾਲ ਹਾਂਜੀ -ਹਾਂਜੀ
ਅੱਛਾ ਹੋਰ ਜੀ ਕੀ- ਕੀ ਸਿੱਖਿਆ ਆਪ ਜੀ ਨੇ।
ਹਾਂ ਪਾਰਲਰ 'ਚ ਇਓ ਜਿਸ ਤਰ੍ਹਾਂ ਵਾਲ ਦੀ ਕੈਰੇਟੀਨ ਹੋ ਗਈ ਸਮੂਥਨਿੰਗ ਹੋ ਗਈ।
ਤੁਸੀਂ ਮੈਨੂੰ ਕੁਛ ਸੁਜੈਸਟ ਕਰੋਗੇ ਐਕਚੁਲੀ ਨਾ ਮੇਰੇ ਬਾਲ ਬੜੇ ਟੁੱਟਦੇ ਪਏ ਹੈਗੇ ਆ।
ਅੱਛਾ ਜ਼ਿਆਦਾ
ਕੀ ਮਤਲਬ ਲੈਣਾ ਚਾਹੀਦਾ ਹੈਗਾ ਹੈ। ਹਾਂਜੀ ਹੁੰਦਾ ਹੈ ਮੈਨੂੰ ਹੇਅਰ ਫੋਲ ਬੜਾ ਹੁੰਦਾ ਹੈਗਾ ਜੀ।
ਅੱਛਾ ਕੀ ਤੁਸੀਂ ਕੈਰਟੀ ਨੀ ਲੋ ਕਿਉਂਕਿ ਅਗਰ ਤੇ ਤੁਹਾਡੇ ਵੱਲ ਕਾਫ਼ੀ ਅੱਛੇ ਮੋਟੇ ਮਤਲਬ ਠੀਕ ਹੈ।
ਨਹੀਂ- ਨਹੀਂ ਹੁਣ ਮੋਟੇ ਨਹੀਂ ਰਹੇ ਮੇਰੇ ਬਾਲ ਬੜਾ ਪਤਲਾ ਹੋ ਗਿਆ ਹੁਣ ਪਹਿਲਾਂ ਤੋਂ
ਅੱਛਾ ਫੇਿਰ ਤੁਸੀਂ ਕੈਰਾਟੀਨ- ਕੈਰਾਟੀਨ ਲਓ। ਕਿਉਂਕਿ ਅਗਰ ਸਮੂਥਨਿੰਗ ਕਰਵਾਓ ਨਾ ਉਹਦੇ ਨਾਲ ਵਾਲ ਹੋਰ ਪਤਲੇ ਲੱਗਦੇ ਆ।
ਸਮੂਥਨਿੰਗ ਮੈਂ ਕਰਾਈ ਸੀ ਪਿੱਛੇ ਸਮਝ ਲੋ ਤੁਸੀਂ ਲਾ ਲਓ। ਦੋ ਤਿੰਨ ਚਾਰ ਸਾਲ ਪਹਿਲੇ ਕਰਾਈ ਹੈਗੀ ਸੀ। ਫਿਰ ਉਹਦੇ ਬਾਅਦ ਮੈਂ ਕੁਛ ਕਲਰ ਵਗੈਰਾ ਵੀ ਕਰਾਏ ਹੈਗੇ ਸੀ।
ਹਾਂ ਉਹਦੇ ਨਾਲ ਡੈਮੇਜ ਹੋ ਜਾਂਦੇ ਆ ਵਾਲ
ਤੇ ਉਹਦੇ ਨਾਲ ਨਾ ਮੇਰੇ ਬਾਲ ਬਿਲਕੁਲ ਹੈ ਸਮਝੋ ਕਿ ਮਤਲਬ ਡੈਮੇਜ ਹੀ ਹੋ ਗਏ ਹੈਗੇ ਆ।
ਹਾਂਜੀ ਨਹੀਂ ਤੁਸੀਂ ਉਹਨੂੰ ਉਹੀਓ ਜਿਹੜੇ ਵਾਲ ਤੁਹਾਡੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੇਰੇ ਵਾਲ ਇਕਦਮ ਖ਼ਰਾਬ ਹੋ ਗਏ ਹੈ ਹੁਣ ਮੇਰੇ ਵਾਲ ਝੜਦੇ ਪਏ ਹੈ ਉਹ ਨਾਲੇ ਹੁਣ ਪਤਲੇ ਤੇ ਤੁਸੀਂ ਕੁਛ ਨੀ ਕਰਨਾ ਬਸ ਇਹ ਕੈਰੇਟੀਨ ਆਉਂਦੀ ਹੈ ਜਾਓਗੇ। ਪਾਰਲਰ 'ਚ ਉਹ ਨੂੰ ਬੋਲਿਆ ਮੈਨੂੰ ਕੈਰੇਟੀਨ ਦਾ ਟ੍ਰਰੀਟਮੈਂਟ ਦੇ ਦੋ।
ਅੱਛਾ ਜੈਸੇ ਤੁਸੀਂ ਕੁੱਛ ਮੈਨੂੰ ਘਾਰ ਦਾ ਘਰੇਲੂ ਨੁਕਸਾ ਦੱਸ ਸਕਦੇ ਹੈਗੇ ਉਹ ਕਿ ਜਿਹਦੇ ਨਾਲ ਮੈਨੂੰ ਥੋੜਾ ਇੰਪਰੂਵਮੈਂਟ ਹੋ ਸਕੇ ਮੇਰੇ ਬਾਲਾਂ ਦੇ ਵਿੱਚ
ਘਰੇਲੂ ਤੇ ਜ਼ਿਆਦਾ ਮੈਨੂੰ ਪਤਾ ਨੀ ਬਸ ਉਹ ਕਹਿੰਦੇ ਆ ਕਿ ਮਤਲਬ ਅਲਸੀ ਦੇ ਬੀ ਹੁੰਦੇ ਆ ਨਾ।
ਉਹ ਜੋੇ ਤੁਸੀਂ ਕੈਰੇਟੀਨ ਕਹਿੰਦੇ ਪਏ ਉਰੇ ਕੋਈ ਉਹ ਤੇ ਨ ਨਹੀਂ ਹੈਗੇ ਜਿੱਦਾਂ ਕੋਈ ਨੁਕਸਾਨ ਵਗੈਰਾ ਉਹ ਵੀ ਤੇ ਡੈਮੇਜ ਕਰਾਂਗੇ ਬਾਲਾਂ ਨੂੰ ਨਹੀਂ ਥੋੜੇ ਬਹੁਤ
ਕੈਰੇਟੀਨ ਜੋ ਹੁੰਦੀ ਉਹ ਡੈਮੇਜ ਨਹੀਂ ਕਰਦੀ।
ਅੱਛਾ -ਅੱਛਾ ਊਰ ਜੋ ਕੈਮੀਕਲ ਨੀ ਲਾਂਦੇ ਹੈਗੇ ਬਾਲਾਂ 'ਚੋਂ
ਮਤਲਬ ਹੁੰਦਾ ਲੇਕਿਨ ਇੰਨਾ ਨਹੀਂ ਹੁੰਦਾ ਲੇਕਿਨ ਉਹ ਹੋਏਗੀ, ਹਾਂ ਉਹਦੇ ਚ ਜ਼ਿਆਦਾ ਹੈ ਕੈਰੇਟੀਨ ਥੋੜੇ ਤੁਹਾਡੇ ਵਾਲਾਂ ਨੂੰ ਕੱਟਰੇ ਹੈ, ਉਹਨੂੰ ਠੀਕ ਕਰੇਗੀ ਜਿਹੜੇ ਡੈਮੇਜ ਹੋ ਗਏ ਦੇ ਹੈ
ਅੱਛਾ, ਅੱਛਾ ਤੇ ਆਪ ਜੀ ਦੋਨੋ ਚੀਜ਼ਾਂ ਕਰ ਲੈਂਦੇ ਉਹ ਕੈਰੇਟੀਨ ਵੀ ਤੇ ਸਮੂਥਨਿੰਗ ਵੀ
ਹਾਂਜੀ, ਮੈਂ ਦੋਨੋ ਕਰ ਲੈਂਦੀ ਹਾਂ ਤੁਸੀਂ ਜਦੋਂ ਕਰਵਾਓਗੇ ਨਾ ਆਪੇ ਤੁਸੀਂ ਦੇਖੋਗੇ ਕਿ ਮਤਲਬ ਤੁਹਾਡੇ ਵਾਲਾਂ ਚ ਇੰਨੀ ਵੋਲਿਊਮ ਆ ਜਾਵੇਗੀ ਤ ਇੱਕ ਆਪੇ ਲੈਗੇ ਇੱਕਦਮ ਅ ਕਾਫੀ ਸੋਫਟ ਹੋਣਗੇ ਫੜਨ ਚ ਵੀ ਬੜੇ ਮੋਟੇ ਵੀ ਲੱਗਣਗੇ
ਪਏ ਸੀ ਅਲਸੀ ਦਾ ਉਹ
ਹਾਂ ਅਗਰ ਤੁਸੀਂ ਮਤਲਬ ਇਹ ਨਹੀਂ ਕਰਵਾਉਣਾ ਤੇ ਇੱਕ ਵਾਰੀ ਮੈਂ ਟਰਾਈ ਕੀਤਾ ਸੀ ਘਰ ਅਲਸੀ ਹੁੰਦੀ ਹੈ ਨਾ
ਹਾਂਜੀ- ਹਾਂਜੀ
ਅਲਸੀ ਨੂੰ ਅਲਸੀ ਔਰ ਥੋੜੇ ਚਾਵਲ ਪਾਉਂਦੇ ਹਾਂ
ਅੱਛਾ ਜੀ ਚਾਵਲ ਥੋੜੇ
ਚਾਵਲ ਔਰ ਅਲਸੀ ਨੂੰ ਪਾਣੀ ਚ ਪਾ ਕੇ ਨਾ ਗੈਸ ਤੇ
ਅੱਛਾ ਤੇ ਕਿੰਨਾ ਪਾਣੀ, ਤੇ ਕਿ
ਮਤਲਬ ਇੰਨਾ ਜ਼ਿਆਦਾ ਨ ਥੋੜਾ ਹੀ ਹੋਇਆ
ਅੱਛਾ -ਅੱਛਾ ਜੀ
ਤੇ ਉਹਨੂੰ ਕਾੜਨ ਆ ਜਦੋਂ ਜਿਸ ਤਰਾਂ ਕਰੜੇਗਾ ਨਾ ਤੁਸੀਂ ਦੇਖੋਗੇ ਇਕਦਮ ਉਹ ਆ ਰਿਹਾ ਚਿਪਕ ਨਿਕਲ ਰਹੀ ਹੈ ਉਹਦੀ ਫਿਰ ਉਹਨੂੰ ਰੱਖ ਦੇਣਾ ਫਿਰ ਉਹਨੂੰ ਬੰਦ ਕਰ ਦੇਣਾ ਫਿਰ ਜਿਸ ਵੇਲੇ ਠੰਡਾ ਹੁੰਦਾ
ਹਾਂਜੀ -ਹਾਂਜੀ
ਕੱਪੜਾ ਲੈਣਾ ਉਹਦੇ ਚ ਉਹਨੂੰ ਨਿਚੋੜ ਕੇ ਕੱਢ ਦੇਣਾ, ਜੈਲ ਉਹਦੀ ਜਿੱਦਾ ਤੁਸੀਂ ਸਮੂ ਸੂਮ ਕਰੀਮ ਦੇਖੀਏ ਕੈਰੇਟੀਨ
ਹਾਂਜੀ- ਹਾਂਜੀ
ਬਸ ਉਸ ਤਰ ਹੀ ਹੁੰਦਾ ਉਹ
ਅੱਛਾ ਓਦਾਂ ਉਹ ਨਿਕਲ ਗਈ ਕਰੀਮ ਵਗੈਰਾ ਨਿਕਲ ਗਈ ਉਹਦੀ ਨਿਚੋੜ ਕੇ ਗ ਕੱਪੜੇ ਦੇ ਅੱਛਾ ਤੇ ਫੇਰ ਉਹਨੂੰ ਲਾ ਕੇ ਵੀ ਬਾਲ ਧੋਣੇੇ ਵੀ ਹੈਗੇ
ਹਾਂਜੀ- ਹਾਂਜੀ ਫਿਰ ਲਗਾ ਕੇ ਕੋਈ ਪੰਦਰਾਂ ਵੀਹ ਮਿੰਟ ਛੱਡ ਦੋ ਵਾਲਾਂ ਨੂੰ
ਅੱਛਾ, ਅੱਛਾ ਜੀ ਤੇ ਉਹਦੇ ਨਾਲ ਕੀ ਫ਼ਰਕ ਪਏਗਾ ਸਾਡੇ ਬਾਲਾਂ ਨੂੰ ਅੱਛਾ ਅੱਛਾ ਜੀ ਤੇ ਐ ਮ ਅਸੀਂ ਅਸੀਂ ਹਫ਼ਤੇ ਚੋਂ ਕਰ ਸਕਦੇ ਹਾਂ ਨਹੀਂ
ਹਾਂ -ਹਾਂ ਹਫ਼ਤੇ ਚ, ਹਫਤੇ ਚ ਇੱਕ ਵਾਰੀ ਕਰਲੋ
ਕਰ ਲਓ, ਅੱਛਾ ਇਹ ਕੀ ਮਤਲਬ ਇਹਨੂੰ ਕੀ ਬੋਲਦੇ ਹੈਗੇ ਹੇਅਰ ਸਪਾ ਬੋਲਦੇ ਇਹਨੂੰ
ਹਾਂਜੀ ਹੇਅਰ ਸਪਾ ਟਾਈਪ ਹੁੰਦਾ ਹੈ, ਹ ਮੈਨੂੰ ਨਾ ਜਿਹੜਾ
ਹਾਂਜੀ ਚਲੋ ਠੀਕ ਹੈ, ਮੈਨੂੰ ਵੀ ਆ ਰਹੀ ਹੈ ਕਾਲ, ਮੈਂ ਫਿਰ ਕਰਾਂਗੀ ਤੁਹਾਨੂੰ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਓਕੇ ਜੀ, ਸਤਿ ਸ਼੍ਰੀ ਅਕਾਲ ਬਾਏ